ਸਤਿ ਸ੍ਰੀ ਅਕਾਲ ਜੀ ਹੋਰ
ਕੀ ਹਾਲ ਬਹੁਤ ਵਧੀਆ ਜੀ ਤੁਸੀਂ ਸੁਣਾਓ।
ਕੀ ਕਰ ਰਹੇ ਸੀਗੇ।
ਕੁਛ ਨਹੀਂ ਬੈਠੀ ਸੀ ਕਿਉਂਕਿ ਨਾ ਐਕਚੁਲੀ ਨਾ ਤਿੰਨ ਮੇਰੀ ਚਮੜੀ ਨਾ ਕਾਫ਼ੀ ਖ਼ਰਾਬ ਹੁੰਦੀ ਜਾ ਰਹੀ ਹੈ ਉਹਦੀ ਸੰਭਾਲ ਹੀ ਨਹੀਂ ਹ। ਪਾਰੀ ਕੁਝ ਦਿਨਾਂ ਤੇ ਧਿਆਨ ਨਹੀਂ ਆਉਂਦਾ ਉਹਨਾਂ ਤੇ ਬਸ ਕੁੱਛ ਗਰਮੀ ਕਰਕੇ ਵੀ ਹੈ। ਕੁਛ ਕਹਿੰਦੇ ਖਾਣਾ ਪੀਣਾ ਵੀ ਆਪਾਂ ਓਇਲੀ ਖਾ ਲੈਂਨੇ ਹਾਂ। ਤੇ ਉਹਦੇ ਕਰਕੇ ਵੀ ਹੋ ਜਾਂਦਾ ਹਾਂਜੀ।
ਅੱਛਾ ਕੀ ਹੋਇਆ ਤੁਹਾਨੂੰ।
ਹਾਂਜੀ।
ਕੀ ਹੋਇਆ।
ਉੰਦੇ ਤੇ ਪਿੰਪਲਸ ਹੋ ਗਏ ਜਿਵੇਂ ਕਹਿਦੇ।
ਅੱਛਾ ਉਂਦੇ ਤੇ। ਸਕਿਨ ਕੇਅਰ ਦੇ ਤਾਂ ਬਹੁਤ ਇਲਾਜ ਨੇ ਜੀ ਘਰ ਹੋਮਮੇਡ ਵੀ ਨੇ। ਕਰੀਮਾ ਕਰੂਮਾਂ ਵੀ ਨੇ ਜੀ ਬਹੁਤ ਮੈਡੀਸਨ ਵੀ ਨੇ।
ਸਹੀ ਹੈ। ਨਹੀਂ ਹੈਗੀਆਂ ਪਰ ਕਹਿੰਦੇ ਆ ਘਰ ਦੀਆਂ ਚੀਜ਼ਾਂ ਹੀ ਜ਼ਿਆਦਾ ਵਰਤੋਂ ਜ਼ਿਆਦਾ ਵਧੀਆ ਲੱਗ ਜਾਂਦੀਆਂ। ਕਿਸ ਉਂਦੇ ਨਾਲ ਸਕਿੰਨ ਨਾ ਖ਼ਰਾਬ ਨੀ ਹੁੰਦੀ ਕਹਿੰਦੇ ਚਮੜੀ ਆਪਣੀ। ਤੇ ਆਪਣੀ ਚਮੜੀ ਨੂੰ ਚਮਕਦਾਰ ਬਣਾਣਾ। ਤੇ ਉਹਨੂੰ ਕਹਿੰਦੇ ਉਹਨੂੰ ਤੁਸੀਂ ਘਰ ਦੀਆਂ ਚੀਜ਼ਾਂ ਨਾਲ ਹੀ ਕਰੋ ਤਾਂ ਜ਼ਿਆਦਾ ਵਧੀਆ।
ਸਹੀ ਕਿਹਾ ਜੀ ਜਿਹੜਾ ਉਹ ਬਚਪਨ ਤੋਂ ਚੱਲਦਾ ਆ ਰਿਹਾ ਨਾ। ਬੇਸਣ ਦਹੀਂ ਹਲਦੀ ਮਿਲਾ ਕੇ ਲਗਾਓ।
ਸਹੀ ਗੱਲ ਹੈ ਉਸ ਹਾਂਜੀ ਉਪਟਨ।
ਤੇ ਬਹੁਤ ਫ਼ਰਕ ਪੈਂਦਾ ਹੈ ਗਲੋ ਵੀ ਕਰਦਾ ਫੇਸ ਮਤਲਬ। ਸਹੀ ਰਹਿੰਦਾ ਫੇਸ ਉਹਦੇ ਨਾਲ ਨਾ ਹਫ਼ਤੇ ਦੋ ਤਿੰਨ ਵਾਰ ਕਰੋ ਨਾ ਉਹ ਸਹੀ ਰਹਿੰਦਾ ਹੈ।
ਹਾਂ ਸਹੀ ਜਿਹੜੀ ਮੇਰੀ ਫਰੈਂਡ ਮੈਨੂੰ ਦੱਸਦੀ ਐ ਕਹਿੰਦੀ ਕਿ ਖਾਣਾ ਆਪਣਾ ਕੀ ਕਹਿੰਦੇ ਪਾਣੀ ਖੁੱਲਾ ਪਿਆ ਕਰ। ਜੇ ਖੁੱਲਾ ਪਾਣੀ ਪੀਏਂਗੀ ਉਹਦੇ ਨਾਲ ਵੀ ਫੇਸ ਸਾਫ਼ ਹੁੰਦਾ ਕਾਫੀ। ਚੇਹਰਾ ਨਿਖਰ ਕੇ ਆਉਂਦਾ ਹੈ।
ਜਿਹੜੇ ਹੈ ਔਨਲਾਈਨ ਵਾਇਰਲ ਹੁੰਦੇ ਪਾਏ ਨੇ ਘਰ ਸੋਪ ਵਗੈਰਾ। ਹਂ ਇੰਨੇ ਕੰਮ ਦੇ ਨੀ ਹੈ। ਜੋ ਘਰ ਦੇ ਨੁਕਸੇ ਕੰਮ ਕਰ ਜਾਂਦੇ ਨੇ ਨਾ।
ਸਹੀ ਗੱਲ ਹੈ।
ਘਰ ਦੇ ਨੁਸਕੇ ਬਹੁਤ ਵਧੀਆ ਹੁੰਦੇ ਨੇ। ਮਤਲਬ ਉਹਨਾਂ ਦਾ ਕੋਈ ਸਾਈਡ ਇਫੈਕਟ ਨੀ ਹੁੰਦੇ ਨਾ।
ਪ੍ਰੋਡਕਟ ਕਈ ਵਾਰੀ ਆਪਾਂ ਵਧੀਆ ਵਧੀਆ ਵੀ ਆਉਂਦੇ ਆ ਮੈਂ ਇਹ ਨੀ ਕਹਿੰਦੀ ਮੈਂ ਵੈਸੇ।
ਹੋਰ ਵੀ ਬਹੁਤ ਕੰਪਨੀਆਂ ਹੁੰਦੀਆਂ ਨੇ। ਮੋਦੀ ਕੇਅਰ ਵਗੈਰਾ ਬਹੁਤ ਵਧੀਆ ਪ੍ਰੋਡਕਟ ਦਿੰਦੇ ਨੇ ਇਹ ਵੀ।
ਨਹੀਂ ਸਹੀ ਗੱਲ ਹੈ। ਪਰ ਤੁਹਾਡੇ ਉੱਤੇ ਡਿਪੈਂਡ ਹੈ ਜਿੰਨਾ ਕਹਿੰਦੇ ਉਹ ਉਹੀ। ਕਹਿੰਦੇ ਜਿੰਨਾ ਗੁੜ ਪਾਉਂ। ਉਨਾ ਹੀ ਜ਼ਿਆਦਾ ਵਧੀਆ ਮਤਲਬ ਚੀਜ਼ ਬਣਦੀ ਹੈ ਤੁਹਾਨੂੰ ਪਤਾ ਹੈ ਤੇ ਨਾਂ ਓਦਾਂ ਹੀ ਹੈ ਜਿੰਨੇ ਵਧੀਆ ਤੁਸੀਂ ਪ੍ਰੋਡੇਕਟ ਯੂਜ਼ ਕਰੋਗੇ। ਅੱਛੇ ਵੀ ਪ੍ਰੋਡਕਟ ਬਹੁਤ ਹੈ ਬ੍ਰੈਂਡ ਐਵੇਂ ਨੀ ਬਣਿਆ ਤੁਹਾਨੂੰ ਪਤਾ। ਕੋਈ ਪਿੱਛੋਂ ਪਿੱਛੋਂ ਪਾਸ ਹੁੰਦਾ ਤਾਂ ਹੀ ਬ੍ਰੈਂਡ ਬਣਦਾ ਹੈ ਹਾਂਜੀ।
ਸਹੀ ਕਿਹਾ ਜੀ ਬਿਲਕੁਲ।
ਸਕਿਨ ਸਕਿਨ ਤੇ ਮਤਲਬ ਸਕਿਨ ਕੇਅਰ ਦੇ ਤੇ ਬਹੁਤ ਨੇ ਏ ਬਹੁਤ। ਕੇਸ ਆ ਰਹੇ ਨੇ ਅੱਜ ਕੱਲ ਨਾ ਕਿਉਂਕਿ ਪੋਲਊਸ਼ਨ ਬਹੁਤ ਹੋ ਰਿਹਾ ਇੱਕ ਤੇ। ਤੇ ਪੋਲਿਊਸ਼ਨ ਕਰਕੇ ਗਰਮੀ ਕਰਕੇ ਪਿੰਪਲ ਹੁੰਦੇ ਨੇ।
ਸਹੀ ਗੱਲ ਹੈ। ਬਿਲਕੁਲ ਤੁਸੀਂ ਆਪਣੀ ਨੀਂਦ ਵੀ ਪੂਰੀ ਨਹੀਂ ਕਰੋਗੇ ਨਾ ਤਾਂ ਵੀ ਹੁੰਦੇ ਆ। ਕਿਉਂਕਿ ਤੁਹਾਡਾ ਸ਼ਰੀਰ ਬਿਲਕੁਲ ਤੁਹਾਡੀ ਅਗਰ ਤੁਹਾਡੀ ਨੀਂਦ ਨਹੀਂ। ਪੂਰੀ ਹੋਏਗੀ ਤਾਂ ਵੀ ਤੁਹਾਡੇ ਮਤਲਬ ਇਹ। ਇਹ ਵਾਲੀਆਂ ਮਤਲਬ ਆਉਂਦੀਆਂ ਨੇ ਤੁਹਾਡੇ ਰੁਕਾਵਟਾਂ ਜਿੰਨਾਂ ਕਰਕੇ ਤੁਹਾਡਾ ਮਤਲਬ ਚਮੜੀ ਤੁਹਾਡੀ ਮਤਲਬ ਸੁੱਕੀ ਜਾਂ ਸੁੱਕਦੀ ਜਾਂਦੀ ਹੈ ਇਕਦਮ
ਅਹ ਕਈਆਂ ਦੀ ਓਇਲਿਸ ਸਕਿਨ ਹੁੰਦੀ ਹੈ ਕਈਆਂ ਦੀ ਡਰਾਈ ਸਕਿਨ ਹੁੰਦੀ ਹੈ ਸਕਿਨ ਟੈਪ ਨਾਲ ਵੀ ਪ੍ਰੋਡਕਟ ਬੰੇ ਹੁੰਦੇ ਨੇ ਹਨ ਨਾ ਕਈ ਬੰਦੇੋ ਪ੍ਰੋਡਕਟ ਯੂਜ ਕਰਨ ਹੋਰ ਖਰਾਬ ਹੋ ਜਾਂਦੇ ਸੀ ਕਿ ਇਸ ਕਰਕੇ ਸੋਚ ਸਮਝ ਕੇ ਦਿਖਾ ਕੇ ਕਰੋ ਜੋ ਕਰਨਾ ਨਾ
ਸਹੀ ਗੱਲ ਹੈ ਮੈਂ ਤਾਂ ਵੇਸੇ ਸਵੇਰੇ ਉੱਠਦੀ ਹਾਂ ਪਹਿਲਾਂ ਫੇਸ ਵਾਸ਼ ਕਰਦੀ ਹਾਂ। ਫਿਰ ਉਸ ਤੋਂ ਬਾਅਦ ਆਪਣੇ ਕੀ ਕਹਿੰਦੇ ਆ? ਜੋ ਵੀ ਘਰੇ ਮੋਇਸਚਰਾਈਜ਼ਰ ਅੱਛਾ ਅੱਛੀ ਕੰਪਨੀ ਦਾ ਮੋਸਚਰਾਈਜ਼ਰ ਤੇ ਘਰ ਤੋਂ ਬਾਹਰ ਨਿਕਲ। ਨਿਕਲਦੀਆਂ ਤੇ ਆਪੇ
ਸਨਸਕ੍ਰੀਨ
ਸਨਸਕ੍ਰੀਨ ਯੂਜ ਕਰਦੀ ਹਾਂ ਬਿਲਕੁਲ
ਹਾਂਜੀ ਇਹ ਤੇ ਮਤਲਬ ਬਹੁਤ ਜ਼ਰੂਰੀ ਚੀਜ਼ਾਂ ਹੋ ਗਈ ਨੇ ਅੱਜ
ਬਹੁਤ ਜ਼ਰੂਰੀ ਹੈ ਬਿਲਕੁਲ ਅਗਰ ਕਿਉਂਕਿ ਇਹ ਨਾ ਇਹ ਤਾਂ ਆਪਣੇ ਲਈ ਅਹਿਮ ਹੋ ਗਈਆਂ ਕਹਿ ਲਓ
ਜੇ ਸਕਿਨ ਦਾ ਧਿਆਨ ਰੱਖਣ
ਬਿਲਕੁਲ ਸਹੀ ਗੱਲ ਹੈ ਗਰਮੀ ਕਰਕੇ ਕਿ ਆਪਾਂ ਜਿਵੇਂ ਪਾਣੀ ਵੀ ਘੱਟ ਪੀ ਲੈਂਦੇ ਹਾਂ ਤਾਂ ਵੀ ਹੋ ਜਾਂਦੀ ਹੈ।
ਗਰਮ ਚੀਜ਼ਾਂ ਜ਼ਿਆਦਾ ਖਾ ਲੋ ਤੱਦ ਹੋ ਜਾਂਦੀ ਏ
ਹੋ ਜਾਂਦੀ ਹੈ ਓਇਲੀਆਂ ਚੀਜ਼ਾਂ ਤੇਲ ਵਾਲੀਆਂ ਚੀਜ਼ਾਂ ਜਿੰਨਾ ਆਪਾਂ ਖਾਂਦੇ ਹਾਂ ਉਹ ਕਿੰਨੇ ਖਰਾਬ ਕਰ
ਸਹੀ ਹੈ ਤੱਲੀ ਚੀਜ਼ਾਂ ਖਾ ਲੋੋ ਔਲੀ ਖਾ ਲੋ ਮਤਲਬ ਖਰਾਬ ਕਰ ਜੀ ਹਾਂਜੀ ਸਾਰਾ ਸਇਫੈਕਟ ਸਾਰੀ ਚੀਜ਼ ਤੇ ਹੁੰਦੇ ਨੇ ਆਪਪਾ ਸੋਚ ਸਮਝ ਕੇ ਨਹੀ ਕਰਨਾ ਆਪਾਂ ਬ ਖਾ ਲੈਂਦੇ ਜੋ ਖਾ ਲੈਂਦੇ ਧਿਆਨ ਨੀ ਦਿੰਦੇ ਨਾ ਆਪ ਸੀਰੀਅਸ ਨੀ ਲੈਂਦੇ ਜਿਹੜੇ ਟੈਕਟਰਕਟਰ ਪੂਰਾ ਧਿਆਨ ਦਿੰਦੇ ਨੇ ਆਪਣੀ ਡਾਇਟ ਵਗੈਰਾ ਤੇ ਨਾ ਤਾਂਹੀ ਤਾਂ ਇੰਨੇ ਨਿਖਰਦੇ ਨੇ
ਮੇਨ ਫੋਕਸ ਸੀ ਆਪਣਾ ਖਾਣਾ ਪੀਣਾ, ਆਪਣੀ ਫਿਟਨੈਸ ਹੈ, ਪਰਸਨੈਲਿਟੀ ਹੈ ਜੇ ਅਗਰ ਇਹ ਨਹੀ ਰੱਖਣਗੇ
ਫੋਨ ਦੇ ਕਰਕੇ ਫੇਮਸ ਹੋਣਗੇ ਉਹ
ਸਹੀ ਗੱਲ ਹੈ ਤੇ ਉਹ ਆਉਣਗੇ ਕਿਵੇਂ ਪੜ੍ਹਦੇ ਦੇ ਅੱਗੇ ਪੰਜਾਬੀ ਕਲਚਰ ਚ ਲੈ ਲੋ ਦੂਸਰੇ ਕਲਚਰ ਤੇ ਲੈ ਲੋ ਕੋਈ ਵੀ
ਹੋੋਲੀਵੁੱਡ ਵਾਲੀਵੁੱਡ ਜਿਹੜੀ ਮਰਜ਼ੀ ਫਿਲਮਾਂ ਤੇ ਲੈ ਲਓ ਤੁਸੀਂ
ਸਹੀ ਗੱਲ ਹੈ ਬਿਲਕੁਲ-ਬਿਲਕੁਲ
ਬਹੁਤਦੇ ਨੇ ਫਿਟਨਸ ਵਗੈਰਾ ਨਾ ਇਹ ਸਾਰਾ ਧਿਆਨ ਕਰਦੇ ਨੇ ਕੈਲਰੀਜ਼ ਨਾਪਦੇ ਨੇ ਤੋਲ-ਤੋਲ ਕੇ ਤਾਂ ਰੋਟੀਆਂ ਖਾਂਦੇ ਨੇ ਸਾਰੀ ਚੀਜ਼ਾਂ ਖਾ
ਉਹਨਾਂ ਨੇ ਸਿਰਫ ਜੂਸ ਪੀਣਾ ਨਾਰੀਅਲ ਪਾਣੀ ਪੀਣਾ ਅੱਜ ਕੱਲ੍ਹ ਤਾਂ ਸਭ ਤੋਂ ਵਧੀਆ ਚੱਲਦਾ ਨਾਰੀਅਲ ਪਾਣੀ
ਹਾਂਜੀ ਨਾਰੀਅਲ ਪਾਣੀ ਤਾਂ ਬੰਦੇ ਨੂੰ ਨਿਖਾਰਦਾ
ਨਿਖਾਰਦਾ ਉਹ ਇੱਕ ਗੱਲ ਹੋਰ ਇਹਦੇ ਨਾਲ ਖਾਲੀ ਨਿਖਰਦਾ ਵੀ ਹੈ। ਅੰਦਰੋਂ ਸਾਫ਼ ਵੀ ਹੁੰਦਾ।
ਹਾਂਜੀ ਸਹੀ ਕਿਹਾ ਜੀ, ਅੰਦਰੋਂ ਵੀ ਸਾਰੀ ਡਿਟੋਸ ਕਰ ਦਿੰਦਾ ਲੀਵਰ ਵਗੈਰਾ ਨਾ ਹਰ
ਹਾਂਜੀ ਬਿਲਕੁਲ।
ਸਹੀ ਲਗਦਾ ਵੈ ਐ
ਮੇਰੇ ਤਾਂ ਮੰਮਾ ਪਹਿਲਾਂ ਮੈਨੂੰ ਬਣਾ ਕੇ ਦਿੰਦੇ ਸੀ, ਹੁਣ ਥੋੜ੍ਹਾ ਜਿਹਾ ਮੈਂ ਹੋ ਗਈ ਹਾਂ। ਮਤਲਬ ਧਿਆਨ ਨਹੀਂ ਕਰਦੀ ਆਪਣਾ ਪਹਿਲਾਂ ਤਾਂ ਮੰਮੀ ਨੇ ਆਪਣੇ ਆਪ ਹੱਥਾਂ ਨਾਲ ਮੂਲਤਾਨੀ ਮਿੱਟੀ ਦੇ ਵਿੱਚ ਐਲੋ ਐਲੋਵਰਾ ਪਾ ਕੇ, ਗੁਲਾਬ ਜਲ ਪਾ ਕੇ ਹੋਰ ਵੀ ਦੋ ਤਿੰਨ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਪਾ ਕੇ ਰੱਖਦੇ ਡੱਬੀ ਬਣਾ ਕੇ ਰੱਖ ਲੈਂਦੇ ਸੀ, ਕਈ ਚੀਜ਼ਾਂ ਦੀ ਤਾਂ ਜਿਹੜੀ ਉਹਨਾਂ ਨੂੰ।
ਐ ਤੇ ਮੇਰੀ ਮਾਤਾ ਵਰਗੇ ਵੀ ਕਦੇ ਦੀ।
ਨਾਂ ਮਾਤਾਾਂ ਸਾਡੀਆਂ ਕਰਦੀਆਂ ਨੇ ਉਹ ਜਿਹੜਾ ਤੇ ਪਰ ਉਹਨਾਂ ਚ। ਉਦੋਂ ਟਾਈਮ ਸੀ ਵਧੀਆ ਸੀ।
ਹਾਂਜੀ, ਹੁਣ ਤੇ ਫੇਸ਼ੀਅਲ ਵਗੈਰਾ ਚੱਲ ਗਏ ਬਹੁਤ ਸਾਰੇ।
ਹੁਣ ਜਿਹੜਾ ਪ੍ਰਦੂਸ਼ਣ ਹੈ ਨਾ ਉਹ। ਤੁਹਾਨੂੰ ਖ਼ਰਾਬ ਕਰਦਾ ਸਭ ਤੋਂ ਜਿਆਦਾ ਘਰ ਤੋਂ ਬਾਹਰ ਨਿਕਲਦੇ ਹੋ ਸਹੀ ਗੱਲ। ਸਹੀ ਗੱਲ ਹੈ, ਜਿੰਨੀ ਵਾਰੀ ਹਾਂ ਜਿੰਨੀ ਵਾਰੀ ਤੁਸੀਂ ਜਾਓਗੇ ਘਰ ਤੋਂ ਬਾਹਰ। ਉਨੀ ਵਾਰੀ ਤੁਹਾਨੂੰ ਆ ਕੇ ਫੇਸ ਵਾਸ਼ ਕਰਨਾ ਪੈਂਦਾ ਫੇਸ ਧੋਣਾ ਹੈ ਧੋਉਗੇ। ਹਾਂ ਤਾਂ ਬੜੀ ਦਿੱਕਤ ਆਉਂਦੀ ਹੈ। ਕਿਉਂਕਿ ਇਹਨਾਂ ਨੇ ਚੀਜ਼ਾਂ ਦੀ ਜ਼ਰੂਰਤ ਹੈ, ਆਪਾਂ ਧੁੱਪ ਤਾਂਹੀਂ ਤਾਂ ਧੁੱਪ ਤੋਂ ਬਚਣ ਲਈ ਆਪਾਂ ਸਨ ਕਰੀਮ। ਲਗਾਨੇ ਆ। ਉਹਦੇ ਨਾਲ ਜਿੰਨੇ ਵੀ ਕਿਟਾਣੂ ਜਿੰਨੇ ਮੈਂ ਕਿਹਾ ਤਾਂਈ ਤਾਂ ਆਪਾ ਧੁੱਪ ਤੋਂ ਬਚਣ ਲਈ ਆਪਾ ਸਨ। ਕਰੀਮ ਲਗਾਨੇ ਆ।
ਹਾਂਜੀ ਹੁਣ ਕਹੀਏ ਹਾਂਜੀ, ਹਾਂਜੀ। ਹੈਲੋ।
ਹਾਂਜੀ, ਹਾਂਜੀ ਸੁਣਾਓ?
ਤਾਂਹੀ ਤਾਂ ਲੋਕੀ ਸਾਰੇ ਅਪਨਾ ਮੂੰਹ, ਮੂੰਹ ਸਭ ਢੱਕ ਕੇ ਜਾਂਦੇ ਨੇ ਬਾਵਾਂ ਤੇ। ਟਿਪਸ ਪਾ ਕੇ ਜਾੰਦੇ ਨੇ। ਕਿਉਂਕਿ ਹੁਣ ਤਾਂ ਅੱਜ- ਕੱਲ ਤ ਹੋ ਜੇ ਫ ਠੀਕ ਵੀ ਨਹੀਂ ਹੁੰਦੇ ਏਨੀ ਜਲਦੀ ਫਿਰ ਰਿਮੂਵਲ ਕਰੀਮਾਂ ਲੈ ਕੇ ਉਹ ਟੈਨ ਰਿਮੂਵਲ ਕਰੀਮਾ।
ਇਹ ਸਹੀ ਗੱਲ ਹੈ ਹਾਂ ਬਿਲਕੁਲ ਠੀਕ। ਡੀ ਟੈਨ ਹੋ ਜਾਂਦੀ ਹੈ, ਪੂਰੀ ਸਕਿਨ ਕਾਲੀ ਹੋਜਾਂਦੀ ਹੈ, ਇੰਨੀ ਕਾਲੀ ਹੋ ਜਾਂਦੀ ਹੈ। ਕਿ ਤੁਸੀਂ ਹਰ ਪ੍ਰੋਡਕਟ ਨੂੰ ਨਹੀਂ ਯੂਜ ਕਰ ਸਕਦੇ ਪਰ ਜਿਹੜੀ ਚੀਜ਼ ਦਾ ਪਤਾ ਹੈ ਨਾ। ਕਿਉਂਕਿ ਆਪਾਂ ਕਦੀ ਵੀ ਮੈਂ ਅੱਜ -ਕੱਲ੍ਹ ਰੀਲਸ ਦੇਖਦੀ ਹਾਂ। ਉੱਥੋਂ ਵੀ ਪਤਾ ਚੱਲਦਾ ਹੈ ਜਦੋਂ ਆਪਾਂ ਰੀਲਸ ਦੇਖਦੇ ਹਾਂ, ਰੀਲਸ ਤੇ ਵੀ ਕਾਫ਼ੀ ਚੀਜ਼ਾਂ ਇਹਦੀਆਂ ਦਿਖਾਈ ਜਾਂਦੀਆਂ ਨੇ। ਕਿ ਮਤਲਬ ਆਹ ਪ੍ਰੋਡਕਟ ਵਧੀਆ ਪ੍ਰੋਡਕਟ ਪਰ ਮੈਂ ਜਦੋਂ ਵੀ ਹਾਂ। ਮੈਂ ਰੀ।
ਹਰ ਚੀਜ਼ ਮਤਲਬ, ਹਾਂਜੀ ਤੁਸੀ ਚੈਕ ਕਰੋ। ਸਭ ਤੋਂ ਪਹਿਲਾਂ ਕੀ ਕੀ ਫੋਜੀ ਕਹਿੰਦਾ ਕੀ ਨਹੀਂ ਹੈ। ਲੋਕ ਯੂਜ ਕਰ ਵੀ ਰਹੇ ਨਹੀਂ ਵੀ ਕਰ ਰਹੇ।
ਕਈ ਲੋਕੀ। ਇਹਨਾਂ ਦੇ ਕੀ ਲੈ ਲੈਂਦੇ ਨੇ ਸੋਚਦੇ ਨੀ ਹੈ ਸਮਝਦੇ ਨੀ ਹੈ ਪਈ ਇਹਨਾਂ ਚ। ਲਈ ਸੋਚ ਸਮਝ ਜਰੂਰੀ ਹੈ, ਕਿਉਂਕਿ ਉਹ ਤੁਹਾਡੀ ਆਪਣੀ ਸਕਿੰਨ ਹੈ।
ਹਾਂਜੀ ਸਹੀ ਕਿਹਾ।
ਕਿ ਤੁਸੀਂ ਉਹਨੂੰ।
ਉਹਨੇ ਪੈਸ, ਪੈਸੇ ਵੀ ਲਗਾਓ ਔਰ। ਰਿਜਲਟ ਵੀ ਨਾ ਮਿਲੇ ਫੇਰ ਉਹ ਬੁਰਾ ਤਾਂ ਲੱਗਦਾ ਹੀ ਹੈ। ਗੁੱਸਾ ਚੜਦਾ।
ਸਹੀ ਗੱਲ ਹੈ, ਸਹੀ ਗੱਲ ਹੈ ਕਿਉਂਕਿ। ਤੁਹਾਨੂੰ ਪਤਾ ਹੈ, ਪੈਸੇ ਵੀ ਬਹੁਤ ਲੱਗਦੇ ਹੈ ਬਿਨਾਂ ਪੈਸੇ ਉਸ ਦਾ। ਥੋੜ੍ਹੀ ਮੋਟੀ ਚੀਜ਼ ਤੇ ਤਾਂ ਕੋਈ ਰਿਜਲਟ ਹੀ ਨਹੀਂ ਹੈ।
ਸਹੀ ਕਿਹਾ ਸਹੀ ਕਿਹਾ ਜੇ। ਕੁਛ ਸਭ ਕੁਛ। ਪੈਸਾ ਵੀ ਬਹੁਤ ਜ਼ਰੂਰੀ ਹੈ। ਮਨੀ ਵੀ ਬਹੁਤ ਜ਼ਰੂਰੀ ਹੈ ਲਾਈਫ ਚ।
ਜਦੋਂ ਜੇ ਤੁਸੀਂ ਫਲ ਸਬਜ਼ੀਆਂ ਖਾਂਦੇ ਹੋ ਨਾ ਕਈ ਲੋਕ। ਰੋਟੀ ਘੱਟ ਖਾਂਦੇ ਹੈ ਫ਼ਲ ਸਬਜ਼ੀਆਂ ਖਾਂਦੇ ਆ ਉਹਨਾਂ ਨਾਲ ਵੀ, ਹਰੀਆਂ ਸਬਜ਼ੀਆਂ ਖਾਂਦੇ ਨੇ ਉਹਨਾਂ ਨਾਲ ਵੀ। ਫੇਸ ਬੜਾ ਸੋਹਣਾ ਲੱਗਦਾ ਹੈ।
ਹਾਂਜੀ ਸਾਰੇ।
ਏਦਾਂ ਨਿਕਲਦੀ ਆ ਜਿਵੇਂ ਹਾਂ ਬਸ ਜੂਸ ਪੀਂਦੇ ਆ, ਬਸ ਉਹਨਾਂ ਕਿ ਉਹ ਕਹਿੰਦੇ ਬਹੁਤ ਵਧੀਆ ਚਾਹ, ਦੁੱਧ ਪੀਓ। ਨਾਲੇ ਸਰੀਰ ਦਾ ਫਿਟਨੈਸ ਤੇ ਨਾਲੇ ਸਹੀ ਗੱਲ ਐ, ਨਾਲੇ ਨਾਲੇ ਤੁਹਾਡੀ ਚਮਟ ਵਧੀਆ।
ਇਹ ਅੱਜ -ਕੱਲ੍ਹ ਦੇ ਟਾਈਮ ਚ ਇਸਤੇਮਾਲ ਸਿਆ ਬਹੁਤ ਵੱਧ ਗਈ ਐ ਹਰ ਕਿਸੇ ਚ, ਹਾਂਜੀ ਬਿਲਕੁਲ
ਜੇ ਜ਼ਿਆਦਾ ਧਿਆਨ ਦਓਗੇ ਤੇ ਸਹੀ ਰਹੇਗਾ, ਜੇ ਨਹੀਂ ਦਓਗੇ ਸੀਰੀਅਸ ਨੀ ਲਓਗੇ, ਤਾਂ ਐਵੀਂ ਹੋਏਗਾ।
ਸਹੀ ਗੱਲ ਐ। ਜੇ ਹਾਂਜੀ ਜੇ ਤੰਦਰੁਸਤ ਚਮੜੀ ਐ ਉਹਦੀ ਚੰਗੀ ਸਿਹਤ ਲਈ ਤੁਹਾਨੂੰ ਚੰਗੀ ਤੋਂ ਚੰਗੀ ਸਫ਼ਾਈ ਰੱਖਣੀ ਚਾਹੀਦੀ ਐ। ਹੂੰ, ਹਾਂ ਆਪਣੀ ਆਪਾਂ ਆਪਦੀ ਚਮੜੀ ਨੂੰ ਸਹੀ ਤਰ੍ਹਾਂ ਸਫ਼ਾਈ ਰੱਖਾਂਗੇ, ਓਨੀ ਸੋਹਣੀ ਬਲਕਿ ਨਿਕਰ ਕੇ ਆਏਗੀ। ਇਹ ਆਪਣੀ ਮੇ ਕਹਿੰਦੇ ਨਿਸ਼ਾਨੀ ਐ, ਜਦੋਂ ਆਪਾਂ ਆਪਣੀ ਚਮੜੀ ਨੂੰ ਨਿਖਾਰਦੇ ਹਾਂ।
ਸਹੀ ਕਿਹਾ। ਚਲੋ ਠੀਕ ਹੈ ਜੀ, ਮੈਂ ਤੁਹਾਡਾ ਥੋੜੀ ਦੇਰ ਠੀਕ ਹੈ ਜੀ ਸਸ ਰੀ ਕਾਲ ਜੀ, ਸਸ ਰੀ ਕਾਲ।